ਹੈਲੋ।
ਸਤਿ ਸ੍ਰੀ ਅਕਾਲ।
ਸ਼ਿਕਾਲ।
ਕੀ ਮੈਂ ਕੁਛ ਕੁਛ ਵੀ ਨਹੀਂ ਤੁਸੀਂ ਸੁਣਾਓ ਕੀ ਕਰ ਰਹੇ ਸੀ ਮੈਂ ਰੋਟੀ ਖਾਈ ਸੀ।
ਮੈਂ ਤਾਂ ਰੋਟੀ ਖਾ ਕੇ ਬੈਠਾ।
ਅੱਛਾ ਕੀ ਖਾਧਾ ਤੁਸੀਂ ਹਮ।
ਹੈਲੋ।
ਹੈਲੋ।
ਆਵਾਜ਼ ਤੋਂ ਆ ਨੀ ਰਹੀ ਇਸਕੀ।
ਆਉਂਦੀ ਤੇ ਪਈ ਹੈਗੀ ਆ ਆਵਾਜ਼। ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਹੋਰ ਕੀ ਕਰ ਰਹੇ ਹੋ ਏ ਤੁਹਾਡਾ ਮੁੰਡਾ ਬੋਲਦਾ ਪਿਆ ਪਿੱਛੇ
ਏ ਬਹੁਤ ਸ਼ਤਾਨ ਹੈ।
ਕੀ ਕਹਿ ਰਿਹਾ ਇਹ।
ਠੀਕ ਮੈਂ ਤਾਂ ਬਹੁ ਇਹ ਕਹਿ ਰਿਹਾ ਮੈਂ ਤਾਂ ਬਹੁਤ ਠੀਕ ਆ ਮੰਮਾ ਸ਼ਤਾਨ ਆ।
ਨਹੀਂ ਇਹ ਬੜਾ ਸ਼ੈਤਾਨ ਹੈ ਇਹਨੇ ਮੈਂ ਫੋਨ ਕੀਤਾ ਤੇ ਇਹਨੇ ਫੋਨ ਚੱਕਿਆ। ਤੇ ਫੇਰ ਅੱਗੋਂ ਦੀ ਬੋਲ ਰਿਹਾ ਇਹਨੂੰ ਲੱਗਦਾ ਪ ਆਪਾਂ ਇਹਦੀ ਗੱਲਾਂ ਕਰਾਂਗੇ।
ਹਾਂ ਕਹਿਦਾ ਤੁਸੀਂ ਮੇਰੀ ਗੱਲਾਂ ਕਰੋਗੇ ਨਾ ਹੁਣ ਮੈਂ ਤੁਹਾਡਾ ਫੋਨ ਚਲਾਵਾਂਗਾ ਮੈਂ। ਕੋਡ ਕਰਾਂਗਾ ਹਾਂ ਵੀਡੀਓ ਓਨ ਕਰਕੇ ਬੈਠਾ ਮੇਰੇ ਫੋਨ ਚ।
ਅੱਛਾ ਤੇ ਇਹਨੂੰ ਲੱਗਦਾ ਹੈ ਸਾਨੂੰ ਬੋਲਣੀ ਨੀ ਆਉਂਦੀ ਹੈ ਤੇ ਮੇਰੀ ਗੱਲਾਂ ਕਰਨਗੇ ਤੇ ਮੈਂ ਸਾਰਿਆਂ ਨੂੰ ਦਿਖਾਵਾਂਗਾ। ਹਮ।
ਕਿ ਬਲੋਗ ਬਣਾ ਰਿਹਾ ਮੰਮੀ ਪੰਜਾਬੀ ਚ ਪਹਿਲੀ ਵਾਰ ਗੱਲ ਕਰ ਰਹੀ ਹੈ ਮੈਂ ਵਲੋਗ ਬਣਾ ਰਿਹਾ।
ਅੱਛਾ ਹੋਰ ਰੋਟੀ ਖਾ ਲਈ ਤੁਸੀਂ?
ਹਾਂਜੀ ਤੁਸੀਂ ਖਾਲੀ ਤੁਸੀਂ ਸੁਣਾਓ?
ਹ ਆਪਾਂ ਖਾ ਲਈ ਅੱਜ ਮੰਮੀ ਔਰ ਘਰ ਨੀ ਸੀ। ਆਪਾਂ ਸਵੇਰੇ ਟੋਸਟ ਬਣਾਏ ਸੀ। ਆਲੂ ਉਬਾਲੇ ਸੀ ਤੇ ਆਲੂ ਪਏ ਸੀ ਤੇ ਦੁਪਹਿਰੀ ਆਪਾਂ ਦਾਲ ਮੱਖਣੀ ਮੰਗਾਈ ਤੇ ਥੋੜ੍ਹੀ ਉਹ ਵੀ ਪਈ ਸੀ। ਤੇ ਫੇਰ ਮੰਮੀ ਆਏ ਤੇ ਫੇਰ ਆਲੂ ਦੇ ਪਰੌਂਠੇ ਬਣਾਏ। ਜਿਹੜੇ ਆਲੂ ਪਏ ਸੀ ਤੇ ਥੋੜੀ ਦਾਲ ਮਖ ਰੱਖਣੀ ਪਈ ਸੀ ਥੋੜੀ ਸਿੰਪਲ ਰੋਟੀ ਬਣਾਈ।
ਅੱਛਾ ਠੀਕ ਆ ਇਹਦੇ ਚ ਫੋਨ ਦਾ ਸ਼ਨ ਕਿੱਥੇ ਆਉਂਦਾ ਮੇਰੇ ਫੋਨ ਚ ਤਾਂ ਸ਼ੋ ਹੀ ਨਹੀਂ ਹੋ ਰਿਹਾ।
ਉਹ ਹਾਲੇ ਟਾਸਕ ਆਉਣਗੇ ਤੁਹਾਡੇ ਕੋਲ ਤਾਂ ਸ਼ ਹੋਏਗਾ। ਪਹਿਲਾਂ ਸਾਨੂੰ ਦੋ ਤਿੰਨ ਫੋਨ ਸੁਣਨੇ ਪੈਦੇ ਨੇ ਤਾਂ ਫੇਰ ਆਏਗਾ।
ਠੀਕ ਹੈ ਜ।
ਯ ਫਿਰ ਰਿਫ੍ਰੈਸ਼ ਕਰੋਗੇ ਤੁਸੀਂ ਸਾਈਡ ਤੇ ਜਾ ਕੇ ਜਿਥੇ ਥ੍ਰਰੀ ਲਾਈਨ ਹੈਗੀਆਂ ਨੇ। ਪਤਾ ਨੀ ਤੇ ਉੱਥੇ ਜਾ ਕੇ ਰਿਫਰੈਸ਼ ਟਾਸਕ ਤੇ ਉੱਥੇ ਜਾ ਕੇ ਫੇਰ ਕੋਲਸ ਆ ਜਾਣਗੀਆਂ ਉੱਥੇ ਆਏਗਾ।
ਅੱਛਾ। ਠੀਕ ਆ। ਪ੍ਰਭ ਨੇ ਤੁਹਾਡੇ ਦੂਸਰੇ ਨੰਬਰ ਤੋਂ ਫੋਨ ਕੀਤਾ।
ਹਾਂ ਉਹ ਮੇਰੇ ਕੋਲ ਫੋਨ ਆਉਂਦਾ ਪਿਆ। ਹਾਂ।
ਹਾਂ ਤੁਸੀਂ ਠਾਹ ਲੋ ਤੇ ਨਾਨੂੰ ਦੇਖੇਗਾ ਫੇਰ।
ਹੈਂ। ਮੈਂ ਮੈਂ ਇਹਦੀ ਨਾਨੀ ਨੂੰ ਦੇ ਦਿੰਦੀ ਆਾਂ ਫੋਨ ਚੱਕ ਕੇ ਤੇ ਨਾਨੀ ਨਾਲ ਗੱਲ ਕਰ ਲਏਗਾ।
ਤੂੰ ਨਾਨੀ ਨਾਲ।
ਲਿਓ ਇਹ ਨਾਨੀ ਨਾਲ ਗੱਲ ਕਰੇਗਾ ਹੁਣ। ਹਮ ਇਹਨੂੰ ਇਹਨੂੰ ਬੇਚੈਨੀ ਹੋਈ।
ਕੀ ਕਹ ਹਮ ਦੋਨੋ ਵੀ ਕਹਿ ਰਿਹੇ ਨਾਨੀ ਨੂੰ ਤੁਸੀਂ ਵੀ ਉਵਲੀ ਆਪ। ਚਲਾ ਲੋ ਅਸੀਂ ਦੋਨੋ ਵੀ ਉਹ ਪੰਜਾਬੀ ਚ ਗੱਲ ਕਰਾਂਗੇ।
ਮੈਨੂੰ ਕਹਿੰਦਾ ਹੈ ਕਿ ਮੈਂ ਵੀ ਐਵੇਂ ਕਰਾਂ ਜਿਵੇਂ ਇਹ ਕਰ ਰਹੇ। ਨੇ ਮੈਂ ਇਹਨਾਂ ਦੀ ਵੀਸ ਕਰਾਂ।
ਉਸ ਉਸੇ ਨਾ। ਉਸਨੇ ਨੇਹਾ ਲਿਖਾ ਆਏਗਾ ਮੇਰਾ ਨੰਬਰ ਆ।
ਹਾਂ। ਹੋਰ ਤੁਸੀਂ ਸਕੂਲ ਕਦ ਜਾਣਾ ਹੈਗਾ।
ਤੋਂ ਖੁੱਲਣਗੇ ਸਾਡੇ ਸਕੂਲ। ਰੱਬ ਦੇ ਤਾਂ ਛੇ ਤੋਂ ਖੁੱਲਣਗੇ ਰੱਬ ਦੇ ਤਾਂ ਛੇ ਤੋਂ ਖੁੱਲਣਗੇ ਸਾਢਾ ਇੱਕ। ਖੁੱਲਣਗੇ।
ਹਾਂ ਓਡਰ ਤੇ ਆਇਆ ਸੀ ਬੱਚਿਆਂ ਦਾ ਅੱਜ ਆਇਆ ਸੀ ਕਿ ਛੇ ਤੱਕ ਛੁੱਟੀ ਅਗੇ। ਵੱਧ ਗਈਆਂ ਨੇ। ਤੇ ਉੱਥੇ ਮੇਰੇ ਘਰ ਉਹ ਆਈ ਹੋਈ ਸੀ ਮੇਰੀ ਨਨਾਨ ਆਈ ਹੋਈ ਸੀ ਉਹ ਕ। ਕਹਿੰਦੀ ਕਿ ਨਹੀ ਵਧੀਆਂ ਤੇ ਉਹ ਚੱਲ ਗਈ ਹੈਗੀ ਆ ਅੱਜ ਕਹਿੰਦੀ ਸਾ।
ਅੱਛਾ ਹਾਂ ਕਿੱਥੇ ਕਿੱਥੇ ਨਹੀਂ ਵਧੀਆਂ ਉਹ ਤਮੰਨਾ ਵੀ ਹੈਗੀ ਆ ਨਾ ਚੰਡੀਗੜ੍ਹ। ਤਾਂ ਉਹਦੀ ਕੁੜੀ ਨੇ ਵੀ ਇੱਕ ਤਾਰੀਕ ਤੋਂ ਜਾਣਾ।
ਹਾਂ ਤਾਂ ਕਰਕੇ ਫੇਰ ਉਹ ਅੱਜ। ਗਈ ਹੈ ਕਹਿੰਦੀ ਕੱਲ੍ਹ ਜਾ ਕੇ ਸਕੂਲ ਬੈਗ ਵੀ ਪੈਕ ਕਰਨਾ ਕੰਮ ਨਹੀਂ ਕੀਤਾ ਇਹਨੇ ਕੰਮ ਕਰਾਂਗੀ ਇਹਦਾ। ਹ।
ਹਮ। ਹਲੇ ਨਾਨੂ ਨੇ ਵੀ ਨੀ ਕੀਤਾ ਇਹ ਮੇਰੀ ਵੀਡੀਓ ਬਣਾ ਰਿਹਾ ਨ। ਨੂੰ।
ਹਾਂ ਇਹ ਇਹ ਤੇ ਨਾ। ਨਾਨੀ ਘਰ ਆਇਆ ਸੀ ਇਹਨੇ ਕਿਹਾ ਮੈਂ ਨਾਨੀ ਘਰ ਜਾ ਕੇ ਕੰਮ ਕਰਾਂਗਾ ਇਨੇ ਤਾਂ ਵੀ ਨੀ ਕੀਤਾ ਹੈ ਹੁਣ ਵੀ ਇਹਦੀ। ਕਿਤਾਬਾਂ ਨਾਨੀ ਘਰ ਪਈਆਂ ਨੇ ਅੱਧੀਆਂ।
ਉੱਥੇ ਹੀ ਛੱਡ ਆਇਆ ਕਹਿੰਦਾ ਮੈਂ ਉੱਥੇ ਜਾ ਕੇ ਤਾਂ ਕਿ ਕੰਮ ਨਾ ਕਰਨਾ ਪਏ ਇਹਨੂੰ। ਹਮ ਹੁਣ ਕਹਿ ਰਿਹਾ ਮੇਰੀ। ਦੋ ਕਿਤਾਬਾਂ ਉੱਥੇ ਰਹਿ ਗਈਆਂ ਤੇ ਮੈਂ ਕੱਲ ਉੱਥੇ ਹੀ ਜਾਵਾਂਗਾ ਤੇ ਉੱਥੇ ਜਾ ਕੇ ਕਰਾਂ।
ਇੱਕ ਹੀ ਹੈਗੀ ਆ ਬਾਕੀ ਮੈਂ ਉਹਦੇ ਚ ਦੇਖਾਂਗੀ। ਦੀ ਜਿਹਦੇ ਚ ਨੰਨੂ ਦੀ ਕਿਤਾਬਾਂ ਪਈਆਂ ਨੇ ਉਹਦੇ ਚ ਦੇਖਾਂਗੀ ਇੱਕ ਵਾਰੀ ਕੀ ਉੱਥੇ ਤੇ ਨੀ। ਪਈ ਬੁੱਕ ਕਿਉਂਕਿ ਮੈਂ ਰੱਖੀਆਂ। ਨੰਨੂ ਦੀ ਕਿਤਾਬਾਂ ਬਾਹਰ ਸੀਗੀਆਂ ਉਹਦੇ ਚ ਕੀ ਪਤਾ ਮਿਕਸ ਹੋ ਕੇ ਨਾ ਰੱਖੀ ਗਈ ਹੋਵੇ। ਫਿਰ ਮੈਂ ਸਵੇਰੇ ਦੱਸਾਂਗੀ ਨਹੀਂ ਫੇਰ ਉੱਥੇ ਹੀ ਲੱਭੇਗਾ।
ਹਾਂ ਨਹੀਂ ਤਾਂ ਇੱਕ ਉਹ ਕੈਰੀ ਬੈਗ ਸੀ ਨਾ ਉਹਦੇ ਚ ਵੀ ਹੋ ਸਕਦੀ ਹੈ ਮੈਂ ਉਹ। ਚੈੱਕ ਨਹੀਂ ਕੀਤਾ ਹੱਲੇ।
ਹਾਂ।
ਜੇ ਓਦੇ ਚ ਹੋਈ ਤਾਂ ਓਦੇ ਚ ਆਰਟ ਬੁੱਕ ਵੀ ਸੀ ਨਾ ਇਹਦੀ। ਉਹ ਵੀ ਰੱਖੀ ਹੋਈ ਐਨੇ।
ਅੱਛਾ ਤੇ ਕੰਮ ਹੋ ਗਿਆ ਹੈਗਾ ਇਹਦਾ ਸਾਰਾ। ਡਰਾਇੰਗ ਦਾ ਕੰਮ ਹੋ ਗਿਆ ਇਹਦਾ। ਅੱਛਾ।
ਹੂੰ।
ਫੇਰ ਆਏ
ਨਹੀਂ ਇਹਦਾ ਇਹ ਕਿੱਥੇ ਕਰੇਗਾ ਸਾਨੂੰ ਹੀ ਬਣਾਣੇ ਪੈਣਗੇ।
ਹੂੰ।
ਇੱਕ ਪਾਪਾ ਨੂੰ ਕਹਿ ਰਿਹਾ ਸੀ ਅੱਜ ਕੇ ਪਾਪਾ ਬਣਾ ਦੋ
ਹੂੰ।
ਹੂੰ ਆਰਟ ਬੁੱਕ ਦਾ ਤਾਂ ਕਰੇਗਾ ਉਹਦੇ ਚ ਕੀ-ਕੀ ਰਹਿ ਗਿਆ ਸੀ ਤੁਸੀਂ ਬਣਾ ਕੇ ਦਿੱਤਾ ਸੀ ਨਾ ਅੱਧਾ।
ਹਾਂ ਉਹਦੇ ਚ ਹੈਗੇ ਨੇ ਜਿਹੜੇ ਪੇਸਟ ਕਰਨ ਵਾਲੇ ਹੈਗੇ ਨੇ- ਜਿਵੇਂ ਕਿ ਉਹ ਚਾਵਲਾਂ ਤੇ ਕਲਰ ਕਰਨੇ ਨੇ ਕੁਛ ਭਿੰਡੀ- ਭਿੰਡੀ ਨੂੰ ਉਹ ਪੇਂਟ- ਚ ਡੁਬੋ ਕੇ ਉਹਦੇ ਚ ਕਲਰ ਕਰਨਾ ਹੈਗਾ।
ਅੱਛਾ ਭਿੰਡੀ ਤਾਂ ਪਈ ਐ ਚੱਲ ਗੱਲ ਕਰਦਾਂਗੇ ਕੰਪਲੀਟ।
ਉਹਦੇ ਚ ਦੇਖ ਕੇ ਕਰ ਲਿਓ ਨਾ ਤੁਸੀਂ ਉੱਥੇ ਲਿਖਿਆ ਆਯਾ ਉੱਪਰ ਉਤੇ ਉੱਥੇ ਦੇਖ ਕੇ ਫੇਰ ਕਰ ਲਿਓ ਹੂੰ ਆਪ ਨੇ ਦੀਆ ਨੀ ਆਪ ਬੀ ਹੂੰ।
ਹੂੰ।
ਹੂੰ ਉਹ ਸ ਨਾਲ ਆਲੇ ਆਏ ਨੇ ਸਾਡੇ।
ਇਹਦੇ ਚ ਟਾਈਮ ਨੀ ਸ਼ੋ ਹੋ ਰਿਹਾ ਕਿ ਕਿੰਨਾ ਟਾਈਮ ਹੋਇਆ ਹਜੇ ਤੱਕ-
ਉਹ ਹੁੰਦਾ ਹੈਗਾ ਮੇਰੇ ਕੋਲ ਹਾਂ।
ਹਾਂ ਠੀਕ ਆ ਜੇ ਸਾਡੇ ਤੇ ਸਾ- ਡੇ ਕੋਲ ਤਿੰਨ ਕੋਲਾ ਆ ਜਾਣਗੇ ਅਸੀਂ ਤਿੰਨ ਕੋਲ ਅਟੈਂਡ ਕਰ ਲਾਂਗੇ ਫੇਰ।
ਹਾਂ ਫੇਰ ਹਾਂ ਫੇਰ ਸਾਡੇ ਕੋਲ ਟਾਸਕ- ਆ ਜਾਣਗੇ ਵੈਸੇ ਇੱਕ ਨਾਲ ਵੀ ਆ ਜਾਂਦੇ ਨੇ ਮੈਂ ਹਿਮਾਂਸ਼ੀ ਨੂੰ ਦੱਸਿਆ ਸੀ, ਓਹਨੇ ਮੇਰਾ ਇੱਕ ਹੀ ਫੋਨ ਅਟੈਂਡ ਕੀਤਾ ਸੀ।
ਹਾਂ ਹਿਮਾਂਸ਼ੀ ਦੀ ਕੋਲ ਹੀ ਆਈ ਸੀ ਮੇਰੇ ਕੋਲ
ਹੂ ਤਿੰਨ ਫੋਨ ਤਿੰਨ ਸੈਕਿੰਡ ਤਿੰਨ ਮਿੰਟ ਦੀ ਕਲ ਹੋਈ ਸੀ ਉਹਦੇ ਨਾਲ ਫੇਿਰ ਫੋਨ ਕੱਟ ਹੋ ਗਿਆ ਸੀ ਤੇ ਫੇਰ ਫਿਰ ਉਹਦੇ ਨਾਲ ਫੇਿਰ ਉਹਦੇ ਅਗਲੇ ਦਿਨ ਹੀ ਟਾਸਕ ਆ ਗਏ ਨੇ ਫਿਰ ਓਹਨੇ ਜੀਜੂ ਨਾਲ ਗੱਲ ਕੀਤੀ ਸੀ।
ਕੋਲ-
ਹੂੰ।
ਹਾਂ ਤੇ ਦੁਪਹਿਰੇ ਉਹ ਕਹਿ ਰਹੀ ਮੇਰੇ ਟਾਸਕ ਤਾਂ ਆ ਗਏ ਬਟ ਹਜੇ ਮੇਰੇ ਖਿਆਲ ਸੇ ਟਾਸਕ ਹੋ ਜਾਣਗੇ-
ਇਹਦੇ ' ਆਵਾਜ਼ ਬਹੁਤ ਘੱਟ ਆਦੀ ਐ।
ਹਾਂ ਉਹ ਟਾਵਰ ਕਰਕੇ ਘੱਟ ਆਂਦੀ ਏ ਨਾ ਟਾਵਰ ਠੀਕ ਹੋਣਗੇ। ਤਾਂ ਆਂਦੀ ਐ ਉਹਦੀ ਵੀ ਤਾਂਹੀ ਕਰਕੇ ਕਈ ਵਾਰ ਕੱਟ ਜਾਂਦੀ ਐ। ਹੂੰ ਫੇਰ ਕੀ ਗੱਲਾਂ ਕੀਤੀਆਂ ਹਿਮਾਂਸ਼ੀ ਨੇ
ਕਿਸਤਰ੍ਹਾਂ ਆਯਾ ਸੀ? ਅਕਟਿਵਾ ਤੇ-
ਹਾਂ ਰਾਤੀ ਆਯੇ ਕੱਲ ਆਯੇ ਸੀ ਉਹ ਇਨਫੈਕਸ਼ਨ ਲੈ ਕੇ ਆਯੇ ਸੀ।
ਅੱਛਾ।
ਇੱਕ ਉਹ ਸੱਚਰ ਵਾਲੀ ਡੋਕਟਰ ਹੈਗੀ ਹੈ ਜਿਹੜੀ ਇੱਕ- ਥੇ ਉਹਦੇ ਕੋਲ ਜਾ ਕੇ ਲਵਾਇਆ ਸੀ ਤੇ ਉਹਦੇ ਕੋਲੋਂ ਪੁੱਛਿਆ ਵੀ ਆਪਾਂ- ਕਿ ਕਿੰਨਾ ਟਾਇਮ ਲੱਗੇਗਾ? ਬਈ ਕੀ ਕਿਸ ਚੀਜ਼ ਦਾ ਹੈਗਾ ਹੈ, ਤੇ ਉਹਨਾਂ ਸਾਰਾ ਕੁੱਛ ਦਸਯਾ ਸਾਨੂੰ। ਕਿ ਪੇਨ ਕਰਕੇ ਹੈਗਾ ਵੀ ਤੇ ਕਈਆਂ ਨੂੰ ਤਿੰਨ ਮਹੀਨੇ ਤੱਕ ਲੱਗ ਦਾ ਹੈਗਾ ਤੇ ਕਈਆਂ ਨੂੰ ਪੂਰਾ ਟੈਮ ਲੱਗਦਾ ਹੈਗਾ। ਕਹਿੰਦੀ ਤਿੰਨ ਮਹੀਨੇ ਬਾਅਦ ਤੁਹਾਨੂੰ ਬੁਲਾਇਆ ਹੋਏਗਾ ਤੇ ਅਲਟਰਾਸਾਊਂੰਡ ਹੋਏਗਾ। ਤੇ ਫੇਰ ਚੈੱਕ ਕਰੇਗੀ ਉਹ ਤੇ ਫੇਰ ਦੱਸ ਦੇਗੀ, ਕਿ ਅੱਗੇ ਲੱਗਣਾ ਨਹੀਂ ਲੱਗਣਾ। ਵੈਸੇ ਪੁੱਛਦੀ ਪਈ ਸੀ ਦਾਦਰ, ਮੈਂ ਕਿਹਾ ਹੁਣ ਤੇ ਠੀਕ ਹੈਗਾ।
ਅੱਛਾ ਠੀਕ ਹੈ, ਹਿਮਾਂਸ਼ੀ ਕੁਛ ਨਹੀ ਬਸ ਇਹੀ ਕਹਿ ਰਹੀ ਸੀ। ਕਹਿੰਦੀ ਘੁੰਮਣ ਕਹਿ ਰਹੀ ਸੀ, ਘੁੰਮਣ ਦਾ ਪਲੈਨ ਬਣਾ ਲਓ। ਤੁਸੀਂ ਸਾਰੇ, ਮੈਂ ਵਾਸ਼ੂ ਨਾਲ ਗੱਲ ਕਰਾਂਗੀ।
ਹੂੰ,
ਉਥੇ ਜਾ ਕੇ, ਪ੍ਰਭ ਇਹ ਇੱਥੇ ਹੀ ਰੱਖ ਦੋ।
ਤੇ ਉਹਨੇ ਕਿੱਥੇ ਕੇ ਘੁੰਮਣ ਜਾਣ ਹੈਗਾ, ਇੰਨੀ ਗਰਮੀ ਚ।
ਹਾਂ ਕਹਿ ਰਹੀ ਕਿਤੇ ਪਹਾੜਾਂ ਚ ਚੱਲੋ, ਸ਼ਿਮਲੇ ਚੱਲੋ। ਮੈਂ ਕਿਹਾ ਅ ਯਸ਼ੂ ਦਾ ਆਇਆ ਸੀ ਮੇਰੇ ਕੋਲ ਫੋਨ, ਉਹ ਆਪਣੇ ਦੋਸਤਾਂ ਨਾਲ ਜਾ ਰਿਹਾ ਸੀ। ਰਤਨਾ ਮੈਂ ਕਿਹਾ, ਕਹਿ ਰਿਹਾ ਸੀ। ਕਹਿੰਦੀ ਟਰੈਵਲਰ ਕਰ ਲਾਂਗੇ ਸਾਰੇ ਜਾਣੇ, ਕਜਨਸ- ਕਜਨਸ ਇਕੱਠੇ ਹੋ ਕੇ ਚਲਦੇ ਆ। ਮੈਂ ਕਿਹਾ ਕਰਲੋ ਪਲੈਨ, ਜੇ ਕੋਈ ਹੋਏਗਾ ਤਾਂ ਰੈਡੀ।
ਥੋੜਾ ਟਾਈਮ ਹੋਜੇ, ਥੋੜਾ ਠੀਕ ਮੌਸਮ ਹੋ ਜੇਗਾ ਫੇਰ ਚੱਲਾਂਗੇ। ਮੇਰੀ ਤਬੀਅਤ ਵੀ ਠੀਕ ਹੋ ਜਾਏਗੀ, ਫੇਰ ਚੱਲਾਂਗੇ ਇਕੱਠੇ ਸਾਰੇ। ਇਹਨੇ ਵੀ ਜਾਣਾ ਸੀ ਬਦਰੀਨਾਥ ਪੈਰੀ ਨੇ।
ਹੂੰ,
ਫੇਰ ਹੁਣ ਅਗਲੇ ਸਾਲ ਨਾ ਇਹਨੇ ਜੇ ਪਿਛਲੇ ਸਾਲ ਮੰਨਤ ਮੰਗੀ ਸੀ ਉਹ।
ਅੱਛਾ।
ਹਾਂ, ਤੇ ਅਗਲੇ ਸਾਲ ਹਾਂ।
ਅੱਛਾ, ਫਿਰ ਤੁਸੀਂ ਪਹਿਲੇ ਜਾ ਆਣਾ ਸੀ।
ਤੇ ਜੂਨ ਜੋ ਖੁੱਲਦੇ ਨੇ ਨਾ, ਉਹਦੇ ਉੱਥੇ ਦੀਵਾਰ
ਹਾਂ ਦਰਬਾਰ
ਤੇ ਹੁਣ ਹਾਂ ਪੰਦਰਾਂ ਨੂੰ ਖੁੱਲ੍ਹੇ ਨੇ, ਪੰਦਰਾਂ ਜੂਨ ਨੂੰ ਤੇ ਹੁਣ ਫਿਰ ਟਾਈਮ ਹੋ ਗਿਆ ਤੇ ਹੁਣ ਜਾ ਨਹੀਂ ਸਕਦੇ, ਹੁਣ ਅਗਲੇ ਸਾਲ ਜਾਵਾਂਗੇ।
ਹੂੰ,
ਹੂੰ, ਬਾਕੀ ਇਹਦੇ ਦੋਸਤ ਗਏ ਹੋਏ ਨੇ ਸਾਰੇ। ਕੋਈ ਸ਼ਿਮਲਾ ਗਿਆ ਹੈਗਾ, ਕੋਈ ਕਸ਼ਮੀਰ ਗਿਆ ਹੈਗਾ, ਇਹਨੂੰ ਕਹਿੰਦੇ ਸੀ ਉੱਥੇ ਜਾਣ ਵਾਸਤੇ ਸੌ ਕੀ ਬਦਰੀ ਬਦਰੀਨਾਥ ਹੈਗਾ ਇੱਕ, ਇੱਕ ਹੋਰ ਹੈਗਾ ਕਾ ਕ੍ਰਿਸ਼ਨ ਜੀ ਦਾ ਜਿੱਥੇ ਹੂੰ, ਉਹ ਜਗਨਨਾਥਪੁਰੀ। ਹੂੰ ਫੇਰ ਗਿਆ ਨੀ ਹੈਗਾ, ਕਹਿੰਦਾ ਤਬੀਅਤ ਖ਼ਰਾਬ ਹੈਗੀ। ਹੈਗੀ ਐ, ਵੀ ਮੈਂ ਨਹੀਂ ਜਾਵਾਂਗਾ। ਚਲੋ ਆਪਾਂ ਫੇਰ ਕਰਦੇ ਹੈਗੇ ਆ ਗੱਲ। ਹਾਂ ਠੀਕ ਹੈ ਜੀ, ਸਸ ਰੀ ਕਾਲ।